ਹੈਲੋ। ਭਾਜੀ ਸਸ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ ਤੁਸੀਂ?
ਮੈਂ ਵਧੀਆ ਜੀ ਤੁਸੀਂ ਦੱਸੋ ਕਹਿੰਦੇ ਗੇਏ ਹੋ
ਮੈਂ ਵੀ ਬਹੁਤ ਵਧੀਆ। ਔਰ ਕੀ ਕਰਦੇ ਸੀ?
ਬਸ, ਅਸੀਂ ਬਸ
ਹਾਂਜੀ। ਕੀ ਕਰਦੇ ਸੀ ਤੁਸੀਂ?
ਬਸ ਘੁੰਮ ਰਹੇ ਸੀਗੇ।
ਅੱਛਾ। ਔਰ ਘਰੇ ਕਿਵੇਂ ਸਾਰੇ?
ਬਸ ਵਧੀਆ ਹੈਗੇ ਆ ਸਾਰੇ।
ਅੱਛਾ, ਹੋਰ ਤੁਸੀਂ ਡਿਨਰ ਕਰ ਲਿਆ?
ਹਾਂਜੀ, ਕਰ ਲਿਆ ਤੁਸੀਂ ਕਰ ਲਿਆ ਡੀਨਰ।
ਹਾਂਜੀ, ਕਰ ਲਿਆ। ਹੋਰ ਕੀ ਬਣਾਇਆ ਸੀ ਤੁਸੀਂ ਅੱਜ?
ਅਸੀ ਜੀ ਬਣਾਈ ਸੀ ਅਜ ਕੜੀ ਬਣਾਈ ਸੀ ਅੱਜ।
ਅੱਛਾ, ਕੜੀ ਬਣਾਈ ਸੀ। ਮੰਮੀ ਬਣਾਦੇ ਨੀ ਆ ਤੁਸੀ। ਤੁਸੀਂ ਬਣਾਉਂਦੇ ਔ? ਅੱਛਾ। ਹਾਂਜੀ, ਹੋਰ ਤੁਸੀਂ ਕੀ ਦੱਸੋ। ਕੀ ਕਰਦੇ?
ਬਸ, ਮੈਂ ਇਸ ਟਾਈਮ ਪੜ੍ਹਾਈ
ਅੱਛਾ, ਅੱਛਾ। ਔਰ ਕੋਈ ਕੰਮ ਵਗੈਰਾ। ਕੀ ਕਰਦੇ ਹੋ ਤੁਸੀਂ?
ਹਾਂਜੀ, ਕਾਰਾਂ ਦਾ ਕੰਮ ਕਰਦਾ ਹੈਗਾ। ਬਸ ਇੱਥੇ ਹੀ ਆਪਣੇ ਏਰੀਏ ਚ।
ਅੱਛਾ, ਕਿਹੜੀ ਜਗ੍ਹਾ ਕਰਦੇ ਹੋ ਤੁਸੀ? ਆਪਣੇ ਏਰੀਆ ਚ।
ਹਾਂਜੀ, ਹਾਂਜੀ।
ਅੱਛਾ, ਕਾਰਾਂ ਦਾ ਕੰਮ ਕਿਹੜਾ ਸਪੇਅਰ ਪਾਰਟਸ ਦਾ ਕੰਮ ਕਰਦੇ ਹੋ ਤੁਸੀਂ।
ਹਾਂਜੀ, ਹਾਂਜੀ ਕਾਰਾਂ ਦਾ ਕੰਮ ਸਪੇਅਰ ਪਾਰਟਸ ਦਾ।
ਅੱਛਾ। ਹੋਰ ਸਮਰ ਵੇਕੇਸ਼ਨ ਚੱਲਦੀ ਵੀ ਸੀ। ਮੈਂ ਸੁਣਿਆ ਸੋਚਿਆ ਕਿੱਤੇ ਘੁੰਮਣ ਦਾ ਪਲੈਨ ਹੀ ਬਣਾ ਲੈਂਨੇ ਆਂ। ਤੁਹਾਡੀ ਫੈਮਿਲੀ ਹੋ ਜਾਏਗੀ ਸਾਡੀ ਫੈਮਿਲੀ ਜਾਏਗੀ। ਅਸੀਂ ਅਨੰਦਪੁਰ ਸਾਹਿਬ ਚੱਲਦੇ ਆ।
ਹਾਂਜੀ, ਹਾਂਜੀ।
ਤੁਸੀਂ ਵੀ ਗੱਲ ਕਰਨਾ ਘਰੇ ਅਸੀਂ ਚੱਲਾਂਗੇ ਅਨੰਦਪੁਰ ਸੈਬ।
ਹਾਂਜੀ, ਹਾਂਜੀ। ਜ਼ਰੂਰ।
ਹਾਂਜੀ ਮੈਂ ਸ ਸੁਣਿਆ ਉੱਥੇ ਬੜਾ ਸੋਹਣਾ ਜਿ ਦਾ ਬਨਿਆ ਹੋਇਆ ਨਾ ਮੈਂ ਪਿਛਲੀ ਵਾਰੀ ਗਈ ਸੀ ਵੇਖਨ ਫੇਰ ਕਾਫ਼ੀ ਪੁ ਹਾਂਜੀ, ਪਰ ਕਾਫੀ ਭੀੜ ਸ ਸੀ, ਇਸ ਵਜਹ ਤੋ ਮੈਂ ਵੇਖ ਹੀ ਨੀ ਪਾਈ। ਤੇ ਮੇਰਾ ਬਹੁਤ ਮਨ ਸੀ, ਮੈਂ ਕਿਹਾ ਚਲੋ। ਤੁਹਾਨੂੰ ਕਹਿੰਨੀਂ ਆਂ, ਅਸੀ ਚੱਲਦਿਆਂ ਫੇਰ।
ਹਸ ਮੈਂ ਵੀ ਗਿਆ ਸੀਗਾ, ਪਰ ਉੱਥੇ ਬਹੁਤ ਵਧੀਆ ਹੈਗਾ ਐ।
ਹਾਂਜੀ ਓਰ ਦੱਸੋ?
ਬਸ
ਔਰ ਫੈਮਿਲੀ ਚ ਸਾਰੇ ਕੀ ਕਰਦੇ ਨੇ, ਮੰਮੀ ਪਾਪਾ ਸਾਰੇ ਕਿਵੇਂ ਨੇਂ।
ਬਸ, ਮੰਮੀ ਜੀ ਡਾਕਟਰ ਹੈਗੀਆ ਹੈਗੀ ਏ ਬੱਚ
ਅੱਛਾ
ਹਾਂਜੀ
ਓਰ ਦੱਸੋ?
ਬਸ, ਮੇਰਾ ਪਲੈਨ ਬਣ ਰਿਹਾ ਸੀਗਾ ਅੱਜ ਲੱਦਾਖ ਜਾਨ ਦਾ।
ਗਏ ਨੀ ਫਿਰ ਤੁਸੀ ਲੱਦਾਖ?
ਨਹੀਂ ਬਸ ਜਾਨ ਹੀ ਵਾਲੇ ਸੀਗੇ, ਤੇ ਯਾਰ ਦੋਸਤ ਨੇ ਪਲੈਨ ਕੈਂਸਲ ਕਰ ਦਿੱਤ ਹੈਗਾ, ਤੇ ਤਾਂ ਕਰਕੇ ਅਸੀਂ ਵੀ ਰਹਿ ਹੀ ਗਏ, ਉਮ।
ਅੱਛਾ
ਹੋਰ ਤੁਸੀ ਵੀ ਕੈਂਸਲ ਕਰ
ਹਾਂਜੀ ਅਸੀ ਜਾਂਨੇਂ ਹਾਂ, ਅਸੀ ਅੰਮ੍ਰਿਤਸਰ ਜਾਂਨੇਂ ਹਾਂ ਗੁਰਦੁਆਰੇ। ਅੰਮ੍ਰਿਤਸਰ ਚ ਹੈਗਾ ਏ ਨਾ ਸ਼ਹੀਦਾਂ ਸਾਹਿਬ। ਜੀ ਦਾ ਗੁਰੂਦੁਆਰਾ ਬੜਾ ਫੇਮਸ। ਅਸੀ ਉੱਥੇ ਜਾਂਨੇਂ ਹਾਂ।
ਵੈਸੇ ਅਸੀ ਵੀ ਜਾਂਦੇ ਹੈਗੇ ਨੇ ਉੇਥੇ।
ਹਾਂਜੀ ਅਸ। ਸੀ ਹਰ ਵਾਰੀ ਐਤਵਾਰ ਜਾਂਨੇਂ ਹਾਂ ਛੁ ਚੋਪਹਿਰਾ ਸਾਹਿਬ ਤੇ ਬੜੀ ਸੰਗਤ ਆਉਂਦੀ ਏ ਉੱਥੇ ਤੇ।
ਅੱਛਾ
ਉੱਥੇ ਤੇ ਬੜਾ ਈ ਰਸ਼ ਹੁੰਦਾ ਏ, ਬੜੀ ਸੰਗਤ ਆਉਂਦੀ ਹੈ, ਲੱਖਾਂ-ਲੱਖਾਂ ਉੱਥੇ ਬੰਦੇ ਆਦੇ ਨੇ ਦੂਰ-ਦੂਰ ਤੋ। ਬੜੀ ਮਾਨਤਾ ਹੈ ਗੁਰੂਦੁਆਰੇ ਦੀ। ਹੋਰ ਸੁਣਾਓ ਹੋਰ ਦੱਸੋ ਕੋਈ ਨਵੀਂ ਤਾਜ਼ੀ?
ਹੋਰ ਬਸ। ਤੁਸੀਂ ਕੀ ਕੰਮ ਕਰਦੇ ਹੈਗੇ ਔ।
ਹਾਂਜੀ ਕੀ ਕਹਿੰਦੇ ਪਏ ਉਹ।
ਮੈਂ ਕਿਹਾ ਤੁਸੀਂ ਕੀ ਕੰਮ। ਕਰਦੇ ਹੈ ਗੇਏ ਹੋ ਵੈਸੇ।
ਟੀਚਿੰਗ ਪ੍ਰੋਫੈਸ਼ਨ 'ਚ ਹੈਗੀ ਹਾਂ ਬੱਚਿਆਂ ਨੂੰ ਪੜ੍ਹਾਣੀ ਹਾਂ ਮੈਂ।
ਅੱਛਾ, ਹਾਂਜੀ-ਹਾਂਜੀ।
ਜੀ ਮੈਂ ਛੋਟੀ ਕਲਾਸਿਸ ਨੂੰ ਪੜ੍ਹਣੀ ਆ। ਔਰ ਵੱਡੀ ਕਲਾਸਿਸ ਨੂੰ ਵੀ ਟਿਊਸ਼ਨ ਕਲਾਸਿਸ ਦਿੰਨੀ ਆ ਵੈਸੇ। ਤੇ ਮੈਂ। ਬਸ ਬੜੀ ਸਿਰ। ਖਪਾਈ ਹੈ ਅਸੀਂ ਪ੍ਰਫੈਸਨ ਤੇ ਅਸੀਂ ਚਲੇ ਤੇ ਜਾਂਦੇ ਹਾਂ ਟੀਚਿੰਗ ਪ੍ਰੋਫੈਸਨ ਚ ਪਰ ਇੱਥੇ ਸੱਚੀ ਚ ਬੜੀ ਸਿਰ ਖਪਾਈ ਏ। ਮਤਲਬ ਛੋਟੇ ਛੋਟੇ ਬੱਚੇ ਹੁੰਦੇ ਨੇ ਫਿਰ ਉਹਨਾਂ ਨੂੰ ਮੈਨਰਸ ਵੀ ਸਿਖਾਣੇ ਨੇ। ਸਾਰੀਆਂ ਚੀਜ਼ਾਂ ਬਹੁਤ। ਔਖਾ ਹੁੰਦਾ ਟੀਚਿੰਗ ਪ੍ਰੋਫੈਸ਼ਨ 'ਚ।
ਬੱਚਿਆਂ ਨਾਲ ਬਹੁਤ ਜ਼ਿਆਦਾ ਲੇਬਰ ਕਰਨਾ ਪੈਂਦਾ ਹੈ।
ਹੂੰ।
ਔਰ ਅੱਜ ਕੱਲ੍ਹ ਦੇ ਬੱਚੇ ਤੁਹਾਨੂੰ ਪਤਾ ਹੀ ਹੈਗੇ ਨੇ ਫੋਨ ਤੇ ਗੱਲ ਕਰਦੇ ਨੇ ਫੋਨ ਯੂਜ ਕਰਨਾ? ਯੂਟਿਊਬ ਚਲਾਣਾ ਇਹ ਸਾਰੀ ਚੀਜ਼ਾਂ ਦਾ ਜ਼ਿਆਦਾ ਯੂਜ ਕਰ। ਕਰਦੇ ਨੇ ਅੱਜ ਕੱਲ੍ਹ ਬੱਚੇ।
ਹਾਂਜੀ।
ਹੋਰ ਤੁਸੀਂ ਸੁਣਾਓ ਹੋਰ ਤੁਹਾਡੇ ਘਰ ਨਹੀਂ ਹੈਗੇ ਬੱਚੇ ਛੋਟੇ ਜਿਹੇ।
ਹਾਂ ਹੈਗੇ ਆ ਬੱਚੇ, ਸ਼ਰਾਰਤੀ ਬਹੁਤ ਹੈਗੇ ਆ ਬੱਚੇ।
ਹਾਂਜੀ। ਬੱਚੇ ਤੇ ਬਹੁਤ ਸ਼ਰਾਰਤੀ ਹੁੰਦੇ ਨੇ ਕਿਉਂਕਿ ਮੈਂ? ਮੈਂ ਤੇ ਸਾਰਾ ਦਿਨ ਹੀ ਬੱਚਿਆਂ ਦੇ ਵਿੱਚ ਰਹਿਣਾ ਹੈ। ਕਿਉਂਕਿ ਪ੍ਰੋਫੈਸ਼ਨ ਹੀ ਐਸਾ ਹੈਗਾ ਸਾਰਾ। ਸਾਰਾ ਦਿਨ ਉਹਨਾਂ ਦੇ ਵਿੱਚ ਰਹਿਣਾ। ਬੜੀ ਸ਼ਰਾਰਤਾਂ ਕਰਦੇ ਨੇ ਔਰ ਅੱਜ ਕੱਲ੍ਹ ਬੱਚੇ। ਕੁਛ ਜ਼ਿਆਦਾ ਹੀ ਸ਼ਰਾਰਤੀ ਨੇ?
ਹਾਂਜੀ।
ਬਸ ਹੁਣ ਸਮਰ ਵੈਕੇਸ਼ਨ ਚੱਲਦੇ ਵੀ ਸੀ ਤੇ ਮੈਂ ਸੋਚਿਆ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਨੀ ਆ ਅਸੀਂ ਕਿੱਥੇ ਘੁੰਮਣ ਚੱਲਦੇ ਹਾਂ ਤੁਸੀਂ ਵੀ ਆਪਣੇ ਘਰਦਿਆਂ ਨੂੰ ਕਹਿੰਦੇ ਅਸੀਂ ਵੀ ਕਹਿੰਦੇ ਪਏ ਵੀਰ ਜੀ ਅਸੀਂ ਚੱਲਦੇ ਸਾਰੇ ਮਿਲ ਕੇ।
ਹਾਂਜੀ ਹਾਂਜੀ ਜ਼ਰੂਰ।
ਹਾਂ ਘਰੇ ਪੁੱਛਣਾ ਤੁਸੀਂ ਫਿਰ ਸਾਰੇ ਚੱਲਾਂਗੇ? ਮਨ ਤੇ ਮੇਰਾ ਇੱਥੇ ਹੀ ਆਨੰਦ। ਪੁਰ ਸਾਹਿਬ ਜਾਣ ਤੇ ਹੈਗਾ ਹੈ ਉੱਥੇ ਅਜੂਬਾ ਵੇਖਣਾ ਮੈਂ? ਤੇ ਅੱਗੇ ਚੱਲਾਂਗੇ ਫੇਰ ਉਨੇ। ਸਾਹਿਬ ਉੱਥੇ ਬੜਾ ਵਧੀਆ ਗੁਰਦੁਆਰਾ ਬਣਿਆ ਹੋਇਆ ਹੈ।
ਹਾਂਜੀ, ਹਾਂਜੀ, ਹਾਂਜੀ। ਜ਼ਰੂਰ ਚੱਲਾਂਗੇ, ਜੀੇ। ਦੈਡੀੀ ਚਂ ਅਲਾੀਗੇ ੱਥੇ ਬਾਰੇ ਬਹੁਤ ਵਧੀਆ ਹੈਗਾ।
ਹਾਂਜੀ, ਤੁਸੀਂ ਗਏ ਹੋ ਪਹਿਲੇ ਕਦੀ ਅਨੰਦਪੁਰ ਸਾਹਿਬ? ਅਛ, ਅੱਛਾ। ਵਧੀਆ ਗੱਲ ਹੈਗੀ ਹੈ।
ਹੋ, ਸੋਚ ਰਹੇ ਕਿ ਸੀ ਦੁਬਾਰਾ ਪਲੈਨ ਬਣਾਇਆ ਜਾਣ ਦਾ। ਅਨੰਦਪੁਰ ਸਾਹਿਬ।
ਅੱਛਾ।
ਹਾਂਜੀ
ਹਾਂਜੀ, ਗੁਰਦੁਆਰਾ ਉੱਥੇ ਪਹਾੜਾਂ ਦੇ ਵਿੱਚ। ਗੁਰਦੁਆਰਾ ਨਾ, ਬੜਾ ਹੀ ਸੋਹਣਾ ਜਾ ਗੁਰਦੁਆਰਾ ਹੈ। ਬਹੁਤ ਵਧੀਆ ਲੱਗਦਾ ਹੈ। ਬਸ, ਇਸ ਵਾਰ ਫਿਰ ਪੱਕਾ ਉੱਥੇ ਹੀ ਚੱਲਾਂਗੇ, ਸਮਰ ਵੈਕੇਸ਼ਨ ਤੇ।
ਹਾਂਜੀ ਹਾਂਜੀ
ਔਰ, ਮੈਂ ਤੁਹਾਨੂੰ ਦੇਖਿਆ ਸੀ। ਤੁਸੀਂ ਜਾਣਦੇ ਹੀ ਸੀ।
ਹਾਂ
ਹੈਲੋ
ਹਾਂਜੀ।
ਮੈਂ ਕਿਹਾ, ਮੈਂ ਤੁਹਾਨੂੰ ਦੇਖਿਆ ਸੀ। ਤੁਸੀਂ ਜਾਂਦੇ ਵੀ ਸੀ।
ਕਿੱਥੇ ਵੇਖਿਆ ਸੀਗਾ?
ਬਸ, ਇੱਥੇ ਸਾਡੇ ਨਾਲ ਦੀ ਇੱਥੀ ਜਗ੍ਹਾ ਤੇ ਵੇਖਿਆ ਸੀ ਮੈਂ ਤੁਹਾਨੂੰ। ਅੱਛਾ, ਤੁਹਾਡਾ ਕੰਮ ਹੀ ਐਸ ਨਾ, ਸਪੇਅਰ ਪਾਰਟਸ। ਤੇ ਫਿਰ ਤੁਸੀਂ ਤਾਂ ਕਰਕੇ ਜਾਂਦੇ ਵੀ ਹੋਣੇ ਹੋ, ਹਾਂਜੀ।
ਮੇਰਾ ਨਾ, ਟਾਈਮਿੰਗ ਹੀ ਹੈ, ਸਹੀ ਹੈਗਾ। ਸਵੇਰੇ ਜਾਣਾ ਪੈਂਦਾ ਤੇ ਰਾਤੀ ਆਣਾ ਪੈਂਦਾ ਫ ਫੌਨ ਦੇਖਦੇ, ਕੁਛ ਪਤਾ ਨੀ ਹੈਗਾ ਨਾ, ਹਾਂ।
ਹਾਂਜੀ, ਔਰ ਇਸ ਕੰਮ ਦੇ ਵਿੱਚ, ਸਪੇਅਰ ਪਾਰਟਸ ਤੇ, ਬੜਾ ਹੀ ਮਤਲਬ ਬੰਦੇ ਨੂੰ ਬੜੀ ਮਿਹਨਤ ਵੀ ਕਰਨੀ ਪੈਂਦੀ ਹੈ, ਮਤਲਬ ਨੌਲੇਜ ਵੀ। ਕਾਫ਼ੀ ਇਨਕਰੀਜ਼ ਹੁੰਦੀ ਆ, ਵ ਦੀ, ਕਾਫ਼ੀ ਨੌਲੇਜ ਵੱਧ
ਮਿਹਨਤ ਵੀ ਹੈਗੀ ਹੈ, ਤੇ। ਦਿਮਾਗ ਵੀ ਸਹੀ ਰੇਂਦਾ ਹੈ। ਹੋਰ, ਰਿਸਕ ਵੀ ਬਹੁਤ ਹੈਗਾ ਹੈ, ਹਾਂਜੀ। ਅਗਰ ਕਿਸੇ ਬੰਦੇ ਨੂੰ, ਕਿਸੇ ਬੰਦੇ ਨੂੰ, ਆਪਣਾ ਕੰਮ ਕਰਨਾ ਵੀ ਪੈਂਦਾ ਹੈ ਨਾ, ਤੇ ਇਹ ਚੀਜ਼ ਚ ਰਿਸਕ ਬਹੁਤ ਜਾਦਾ ਹੁੰਦਾ ਹੈਗਾ।
ਅੱਛਾ।
ਮੰਨ ਲਓ ਅਸੀਂ ਕੰਮ ਖੋੱਲ੍ਹ ਵੀ ਦਿੰਦੇ ਹੈਗੇ ਹਨਾ ਤੇ ਕੁੱਝ ਪਤਾ ਨੀ ਹੈਗਾ ਉਹ ਕੰਮ ਚੱਲੇ ਵੀ ਯਾ ਨ ਲੇ। ਤਾਂ ਕਰਕੇ ਫੇਰ ਬੋਹਤ ਸਮਝ ਕੇ ਕਰਨਾ ਪੈਂਦਾ ਹੈਗਾ।
ਹਾਂਜੀ ਆ ਗੱਲ ਤੇ ਤੁਸੀਂ ਸਹੀ ਕਿਹਾ। ਤੇ ਤੁਸੀਂ ਆਪਣਾ ਕੰਮ ਕਰਦੇ ੳ ਯਾ ਕਿਸੇ ਦੇ ਲਾਗੇ ਲੱਗ
ਬਈ ਵੈਸੇ ਤਾਂ ਮੈਂ ਹਜੇ ਕਿਸੇ ਦੇ ਕਰਦਾ ਹੈਗਾ ਵੈਸੇ ਕੰਮ ਪਰ ਕੁਛ ਟਾਈਮ ਬਾਅਦ ਆਪਨਾ ਖੋਲਣਾ ਚਾਹਵਾਂਗੇ ਤੇ ਫੇਰ ਉਹਦੇ ਵਾਸਤੇ ਪੈਸਾ ਵੀ ਚਾਹੀਦਾ ਹੁੰਦਾ ਬਹੁਤ ਜਾਦਾ ਕੰਮ
ਹਾਂਜੀ ਇਹ ਤੇ ਹੈ ਆਪਣਾ ਹਿਸਾਬ-ਕਿਤਾਬ ਵੇਖ ਪੈਂਦਾ।
ਹਾਂਜੀ ਇਸੀ ਕਾਰਨ ਅਸੀਂ ਪਹਿਲੇ ਸਾਰਾ ਪਤਾ ਕਰ ਲਈ ਕਿ ਸਿਸਟਮ ਹੈਗਾ ਇਹਨਾਂ ਦਾ ਇਸ ਕਾਰਨ ਹੀ ਅਸੀਂ ਕਰ ਪਾਵਾਂਗੇ ਆਪਨਾ ਵੀ ਕੰਮ।
ਹਾਂਜੀ ਇੱਥੇ ਤੁਹਾਡੀ ਕਾਫ਼ੀ ਨੌਲੇਜ ਵੀ ਤੇ ਵੱਧੇਗੀ ਨਾ।
ਕੀ ਨੌਲੇਜ ਜਦ ਤੱਕ ਨੌਲੇਜ ਨੀ ਹੋਏਗੀ ਤਾਂ ਤਦ ਆਪਣਾ ਕੰਮ ਨੀ ਕਰ ਸਕਦੇ।
ਹਾਂਜੀ ਇਹ ਤੇ ਹੈ ਕਿਸੇ ਵੀ ਕੰਮ ਦੀ ਗੱਲ ਕਰੀ ਜਾਈਏ ਕੋਈ ਵੀ ਸਕਿੱਲ ਸਿੱਖਣੀ ਪੈਂਦੀ ਤਾਂ ਹੀ ਉਹਨੂੰ ਫਿਰ ਅਸੀਂ ਆਪਣਾ ਕੰਮ ਸਟਾਰਟ ਕਰ ਪਾਨੇ ਆ। ਆਪਣਾ ਕੰਮ ਸ਼ੁਰੂ ਕਰਨਾ ਕਿਹੜਾ ਸੌਖਾ ਤੇ ਅੱਜ ਦੇ ਟਾਈਮ ਚ। ਪੈਸਾ ਵੀ ਚਾਹੀਦਾ ਹੈ ਫਿਰ।
ਵੈਸੇ ਤੁਸੀਂ ਕੀ ਕੰਮ ਕਰਦੇ? ਜਾ ਆ
ਮੈਂ ਤੇ ਇਹ ਦੱਸਿਆ ਨਾ ਮੈਂ ਟੀਚਿੰਗ ਚ ਹੈਗੀ ਹਾਂ।
ਹਾਂਜੀ-ਹਾਂਜੀ ਹਾਂ।
ਬਸ ਮੇਰਾ ਤੇ ਇਹੀ ਹੈਗਾ ਮੈਂ ਪਹਿਲੇ ਆਪਨੀ ਸਟਡੀ ਕੰਪਲੀਟ ਕੀਤੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਦ ਫਿਰ ਮੈਂ ਇਸ ਪ੍ਰੋਫੈਸ਼ਨ ਚ ਆ ਗਈ ਬਸ ਹੁਣ ਬੱਚਿਆਂ ਨਾਲ ਕਾਫੀ ਜਿਹਾ ਪਿਆਰ ਜਿਹਾ ਪੈ ਗਿਆ ਤੇ ਹੁਣ ਛੱਡਣ ਤੇ ਮਨ ਵੀ ਨਹੀਂ ਕਰਦਾ।
ਹਾਂਜੀ-ਹਾਂਜੀ
ਬਾਕੀ ਇਹ ਪ੍ਰੋਫੈਸ਼ਨ ਚ ਇਹ ਚੱਕਰ ਹੈ ਕਿ ਹਾਂ ਸਿਰ ਖਪਾਈ ਤੇ ਬਥੇਰੀ ਹੈ ਬੱਚੇ ਬਥੇਰਾ ਤੰਗ ਕਰਦੇ ਨੇ ਪਰ ਇਹ ਵੀ ਕਿ ਲਰਨ ਵੀ ਆਪਾਂ ਬਹੁਤ ਕੁਛ ਕਰਦੇ ਆ। ਏ ਵਧੀਆ ਹੈਗਾ ਹੈ ਕਿ ਸਾਨੂੰ ਆਪਨੇ ਕਰਦੀਆ ਕਰਦਿਆਂ ਲਈ ਵੀ ਟਾਈਮ ਮਿਲ ਜਾਂਦਾ। ਬਾਕੀ ਜੋਬ ਕਰਾਂਗੇ ਤਾਂ ਤੁਹਾਨੂੰ ਪਤ ਸਵੇਰੇ ਜਾਣਾ ਫਿਰ ਸ਼ਾਮੀ ਆਨਾ ਫਿਰ ਟੈਮ ਜਾ ਨੀ ਮਿਲ ਪਾਦਾ।
ਹਾਂਜੀ
ਚੋ ਇਹ ਹੈਗਾ ਕਿ ਸਾਨੂੰ ਪੂਰਾ ਟਾਈਮ ਮਿਲਦਾ ਹੈਗਾ ਕਿ ਛੁੱਟੀ ਵੀ ਮਿਲਦੀ ਹੈ ਅਗਰ ਐਤਵਾਰ ਦੀ ਛੁੱਟੀ ਏ। ਕੋਈ ਤਿਉਹਾਰ ਆ ਸਕਦਾ ਉਹਦੀ ਛੁੱਟੀ ਛੁੱਟੀ ਵੀ ਸਾਨੂੰ ਮਿਲਦੀ ਈ ਫਿਰ
ਪਰ ਸਾਡੇ ਕੰਮ ਵੀ ਤਾ ਹੈਗੀ ਤੀ ਨੀ ਹੈਗੀ।
ਹਾਂਜੀ।
ਹਾਂਜੀ, ਨਹੀਂ ਬਾਕੀ ਤਾਂ ਦੇਖੋ ਜਿੰਨੇ ਵੀ ਕੰਮ ਮੈਂ ਵੇਖੇ ਨ ਨਾ ਜਿਵੇਂ ਕਿ ਜੋਬ ਕਰਦੇ ਨੇ। ਕਿਸੇ ਦੇ ਲਾਗੇ ਕੰਮ ਕਰਦੇ ਪਏ ਨੇ ਉਹਨਾਂ ਨੂੰ ਛੁੱਟੀ ਨੀ ਮਿਲਦੀ ਪਰ ਇਹ ਐਸਾ ਪ੍ਰੋਫੈਸ਼ਨ ਹੈਗਾ ਨਾ ਪੜ੍ਹਨ ਪੜ੍ਹਾਉਣ ਵਾਲਾ ਕਿ ਤੁਹਾਨੂੰ ਛੁੱਟੀ ਮਿਲ ਜਾਂਦੀ ਇਹਦੇ ਵਿੱਚ। ਇਹ ਚੀਜ਼ ਬੜੀ ਵਧੀਆ ਹੈਗੀ। ਜਿਵੇਂ ਕੋਈ ਹਾਊਸ ਵਾਈਫ ਕੱਲ ਨੂੰ ਵਿਆਹ ਵਗੈਰਾ ਹੋ ਗਿਆ ਕਿਸੇ ਬੱਚੇ ਦਾ ਕੋਈ ਕੁੜੀ ਪੜ੍ਹਾ ਰਹੀਏ ਜਾਂ ਹਾਊਸ ਵਾਈਫ ਹੈ ਤਾਂ ਉਹਨਾਂ ਲਈ ਬਹੁਤ ਵਧੀਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੀ ਪ੍ਰੋਪਰ ਟਾਈਮ ਦੇ ਸਕਦੇ ਨੇ ਆਪਣੇ ਘਰਦਿਆਂ ਨੂੰ ਵੀ ਟਾਈਮ ਦੇ ਸਕਦੇ ਨੇ। ਇਹ ਚੀਜ਼ ਐ ਨਾ ਫਿਰ
ਹਾਂਜੀ, ਚਲੋ ਠੀਕ ਐ। ਫਿਰ ਮਿਲਦੇ ਹਾਂ ਆਪਾਂ ਕਰਦੇ ਹਾਂ ਫਿਰ ਗੱਲ।